ਸਸਰੀ ਕਾਲ, ਹੋਰ ਕੀ ਕਰ ਰਏ ਸੀ?
ਬਸ ਫ੍ਰੀ ਸੀਗੇ।
ਹੋਰ ਰੋਟੀ-ਪਾਣੀ ਹੋ ਗੇਆ?
ਹਾਂਜੀ ਧੋਡਾ ਹੋ ਗੇਆ?
ਹਾਂਜੀ-ਹਾਂਜੀ।
ਠੀਕ ਐ ਕੀ ਚੱਲ ਰੇਆ ਫੇਰ?
ਬਸ ਕੁਛ ਨੀ ਛੁੱਟੀਆਂ ਹੋਈਆਂ ਕੋਈ ਅੱਜ-ਕੱਲ ਇੱਕ-ਦੂਜੇ ਕੋਲ ਬੈ ਕੇ ਈ ਨੀ ਰਾਜੀ ਸਭ ਫੋਨਾਂ ਚ ਬੜੇ ਆ।
ਏ ਤਾਂ ਹੈ ਵੈਸੇ।
ਹੂੰ।
ਫੇਰ ਦੇਖੇਓ ਨਾ ਜੀਦਾਂ ਆਪਾਂ ਪੈਲਾਂ ਰੈਂਦੇ ਹੁੰਦੇ ਸੀ ਨਾ ਬੱਚੇ ਛੁੱਟੀਆਂ ਦੇ ਵੇਚ ਕੀਨਾ ਏਕ ਦੁ ਜੇ ਨਾਲ, ਮੇਲ ਕੇ ਰੈਦੇ ਸੀ, ਖੇਡਦੇ ਸੀ, ਪਿਆਰ ਨਾਲ ਰੈਂਦੇ ਸੀ ਹਨਾ। ਵੀ ਓ ਸੀਸਟਮ ਜਾਂ ਅੱਜ-ਕੱਲ ਦੇਖ ਈ ਨੀ ਰੇਆ ਨਾ ਕੀਸੇ ਵੇਚ ਵੀ।
ਸਈ ਗੱਲ ਆ।
ਹੂੰ ਅੱਜ-ਕੱਲ ਨਾ ਤਾਂ ਬੱਚੇ ਖੇਡਦੇ ਨਾ ਬੱਚੇ ਫੋਨਾ ਤੇ ਬਸ ਗੇਮਾਂ ਗੇਮਾਂ-ਗੇਮਾਂ ਜਾਂ ਫੇਰ ਰੋਈ ਜਾਣਗੇ ਬਸ ਵੀ ਸਾਨੂੰ ਫੋਨ ਦੇ ਦੋ।
ਓਹੀ ਗੱਲ ਐ ਨਾ ਦੀਦੀ, ਗੱਲਾਂ-ਗੁੱਲਾਂ ਕਰ ਕਰਦੇ ਨੀ ਆ, ਤੇ ਅੱਜ-ਕੱਲ ਦੀ ਜ਼ਿੰਦਗੀ ਵੇਚ ਲੋਕ ਐਨਾ ਵੇਅਸਤ ਹੋ ਗਏ ਫੋਨਾ ਵੇਚ ਵੀ ਕਈ ਵਾਰ ਲੋਕ ਲੋਕਾਂ ਨੂੰ ਗੱਲ ਕੀਤੇ ਬੀਨਾ ਹੀ ਅੰਦਾਜ਼ੇ ਲਗਾ ਲੈਂਦੇ ਕੀ ਰੀਸ਼ਤੇਆਂ ਵੇਚ ਦੂਰੀ ਆ ਜਾਂਦੀ ਏ।
ਹਾਂਜੀ, ਏ ਤਾਂ ਹੈ, ਵੀ ਅੱਜ-ਕੱਲ ਜੀਦਾ ਪੈਲਾਂ ਹੁੰਦਾ ਸੀਗਾ ਹਨਾ ਵੀ ਲੋਕ ਕੀਨਾ ਕੱਠੇ ਰੈ ਕੇ ਮਤਲ ਕੇ ਜੋਐਂਟ ਫੈਮਲੀਆਂ ਹੁੰਦੀਆਂ ਸੀ ਹਨਾ ਪਰਵਾਰ ਦੇ ਵੇਚ ਕੀਨਾ ਵਦੀਆ ਲੋਕ ਰਈਂਦੇ ਸਨ, ਪਿਆਰ ਨਾਲ, ਹਨਾ। ਓ ਸੀਸਟਮ ਅੱਜ-ਕੱਲ ਹੈ ਈ ਨੀ ਹੈ ਬੇਲਕੁਲ ਵੀ ਦੇਖਣ ਨੂੰ ਮਿਲਦਾ ਈ ਨੀ ਪੇਆ ਆਪਾ ਨੂੰ ਹਨਾ।
ਮੀਲਣਾ ਈ ਨੀ ਓ ਹੈਗਾ ਈ ਨੀ ਕੇ
ਹਾਂਜੀ ਅੱਜ-ਕੱਲ ਤੁਸੀਂ ਦੇਖਲੋ ਜੀ ਕਿਸੇ ਹਨਾ ਮੁੰਡੇ ਦਾ ਜਾਂ ਕੁੜੀ ਦਾ ਵੇਆ ਹੋ ਜਾਂਦਾ ਓ ਪੈਂਲਾ ਨੰਬਰ ਤਾ ਕੰਮ ਕਰਨ ਦੇ ਮਾਰੇ ਈ ਕਹਿ ਦਿੰਦੇ ਆ, ਅਸੀ ਅਲੱਗ ਹੋਣਾਗਾ, ਉਹ ਜੁਆਇੰਟ ਫੈਮਿਲੀ'ਚ ਰਹਿਕੇ ਖੁਸ਼ ਹੀ ਨੀ ਤੇ ਪਹਿਲਾਂ ਵੇਖਲੋ ਚਾਰ-ਚਾਰ, ਪੰਜ-ਪੰਜ ਘਰ ਕੱਠੇ ਰਹਿੰਦੇ ਸੀ, ਹਣਾ।
ਸਹੀ ਗੱਲ, ਓਹੀ ਆਲਸ ਦੀ ਮਾਰੀ।
ਹਾਂਜੀ, ਆਲਸ ਕਰਕੇ ਆ ਵੀ ਬ ਸਾਨੂੰ ਕੰਮ ਨਾ ਕਰਨਾ ਪਵੇ, ਹਨਾ ਕੰਮ ਕਰਕੇ ਖੁਸ਼ ਨੀ ਅੱਜ-ਕੱਲ ਦੇ ਲੋਕ।
ਸਹੀ ਗੱਲ ਆ, ਜਿਦਾਂ ਰਿਸ਼ਤਾ ਕੋਈ ਵੀ ਹੋਵੇ ਚਾਹੇ ਮਾਂ-ਪਿਓ ਦਾ ਦੋਸਤੀ ਦਾ, ਭੈਣ-ਭਰਾ ਜਾਂ ਜੀਵਨ ਸਾਥੀ ਦਾ ਹਰ ਰਿਸ਼ਤੇ ਵਿੱਚ ਨੀਂ ਭਰੋਸਾ ਹੁੰਦਾ ਯਾ।
ਹਾਂਜੀ-ਹਾਂਜੀ, ਉਹ ਸਿਸਟਮ ਰਹਿ ਈ ਨਹੀਂ ਗਿਆ ਅੱਜ-ਕੱਲ, ਕਿਸੇ ਨੂੰ ਕਿਸ ਕਿਸੇ ਤੇ ਵਿਸ਼ਵਾਸ ਹੀ ਨਹੀਂ ਹੈਗਾ, ਕੋਈ ਤਾ ਹੈ ਭਾਵੇਂ ਹਨਾ ਅੱਜ-ਕੱਲ। ਸੌ ਦੇ ਵਿੱਚੋਂ ਮਸਾਂ ਮੰਨਕੇ ਚਲੋ, ਤੀਹ ਕੁ ਪਰਸੈਂਟ ਲੋਕ ਏਦਾਂ ਦੇ ਹੋਣਗੇ ਜਿਹੜੇ ਵਧੀਆ ਇੱਕ-ਦੂਜੇ ਨਾਲ ਰਹਿੰਦੇ ਆ, ਪਿਆਰ ਨਾਲ ਰਹਿੰ ਆਪਦੀ ਫੈਮਿਲੀ ਦੇ ਵਿੱਚ ਇਕੱਠੇ ਰਹਿੰਦੇ, ਨਹੀਂ ਤਾਂ ਲੋਕ ਬਸ ਇੱਕ-ਦੂਜੇ ਨੂੰ ਦੇਖ-ਦੇਖਕੇ ਏਦਾਂ ਈ ਸੜੀ ਜਾਣਗੇ, ਬਸ ਹਾਂ ਵੀ ਸਾਨੂੰ ਨਾ ਕੁਛ ਕਰਨਾ ਪਵੇ। ਵੀ ਸਾਨੂੰ ਇਹਨਾਂ ਦਾ ਹੂੰ, ਭਰੋਸਾ ਹੈ ਨਹੀਂ ਅੱਜ ਕੱਲ ਲੋਕ ਟਰੱਸਟ ਹੀ ਨਹੀਂ ਕਰਦੇ, ਇੱਕ-ਦੂਜੇ ਤੇ।
ਪਰ ਇਹ ਆ, ਜਿੱਥੇ ਭਰੋਸਾ ਹੁੰਦਾ ਨਾ ਉੱਥੇ ਰਿਸ਼ਤੇ ਬਹੁਤ ਮਜ਼ਬੂਤ ਹੁੰਦੇ ਆ।
ਹਾਂਜੀ, ਬਹੁਤ ਜ਼ਿਆਦਾ ਮਜ਼ਬੂਤ ਹੁੰਦੇ ਆ ਇੱਥੇ ਰਿਸ਼ਤੇ।
ਜਾਵੇ, ਉਹ ਰਿਸ਼ਤੇ ਦੀ ਕਮਜ਼ੋਰੀ ਪੈ ਜਾਂਦੀ ਏ।
ਹਾਂਜੀ, ਮੇਨ ਗੱਲ ਅੱਜ-ਕੱਲ ਵੈਸੇ ਪੈਸਾ ਮੇਨ ਰੱਖਿਆ, ਲੋਕਾਂ ਨੇ।
ਓਹੀ ਸਹੀ ਗੱਲ ਆ ਤੁਹਾਡੀ, ਮੈਂ ਰਾਈਟ ਆ ਇਹ ਗੱਲ ਨਾ ਪੈਸਾ ਆ ਤਾਂ ਤੋਰਾ ਤੂੰ ਮੇਰਾ ਯਾਂ। ਜਿੱਤੋਂ ਪੈਸੇ ਨਹੀਂ ਹੈਗਾ, ਤਾਂ ਉ ਤੂੰ ਮੇਰਾ ਕੁੱਛ ਨੀ ਲੱਗਦਾ।
ਹੂੰ-ਹੂੰ, ਜੇ ਆਪਾਂ ਕਿਸਨੂੰ ਦੇਈ ਜਾਵਾਂਗੇ ਅੱਜ-ਕੱਲ ਤਾਂ ਬੈਸਟ ਆ ਸਾਰਾ ਕੁਛ। ਵੀ ਆ, ਉਹ ਸਾਡੇ ਵਿੱਚ ਸਾਡੇ ਨਾਲ ਬਹੁਤ ਵਧੀਆ ਰਹਿੰਦਾ ਏ, ਕੋਈ ਵੀ ਭੈਣ ਭਰਾ ਏ, ਮਾਂ-ਪਿਓ, ਅੱਜ-ਕੱਲ ਤੁਹਾਨੂੰ ਪਤਾ ਈ ਆ, ਬੱਚੇ ਵੀ ਮਾਂ-ਪਿਓ ਨਾਲ ਕੋਈ ਬਣਾਕੇ ਨਹੀਂ ਰੱਖਦਾ। ਕਹਿ ਦੇਣਗੇ, ਕਿ ਤੁਸੀਂ ਸਾਡੇ ਲਈ ਕੀਤਾ ਈ ਕੀ ਆ?
ਹੂੰ।
ਜੇ ਮਾਂ-ਪਿਓ ਆਪਦੇ ਜਵਾਕ ਨੂੰ ਕੀ ਕਰਦੇ ਹਨਾ, ਵਧੀਆ ਖਾਣ-ਪੀਣ ਦਿੰਦੇ ਆ। ਕੋਈ ਕੱਪੜਾ ਦਿੰਦੇ, ਵਧੀਆ ਰਹਿਣ ਲਈ ਜਗ੍ਹਾ ਦਿੰਦੇ ਫੇਰ ਤਾਂ ਮਾਂ-ਪਿਓ ਵੀ ਸਹੀ ਆ। ਕਹਿ ਦੇਣਗੇ ਤੇ ਜੇ, ਅਕਸਰ ਕਈ ਵਾਰੀ ਮਜਬੂਰੀਆਂ ਏਦਾਂ ਦੀਆਂ ਹੋ ਜਾਂਦੀਆਂ ਨਾ ਵੀ ਐਡਜਸਟ ਨਹੀਂ ਹੁੰਦਾ, ਤੇ ਉੱਥੇ ਤੁਹਾਨੂੰ ਪਤਾ ਈ ਆ ਉੱਥੇ ਅੱਜ-ਕੱਲ ਦੇ ਬੱਚੇ ਕਿੰਨਾ ਜ਼ਿਆਦਾ ਬੋਲਦੇ ਆ ਮਾਂ-ਪਿਓ ਦੇ ਅੱਗੇ, ਇਹਨਾਂ ਚੀਜ਼ਾਂ ਨੂੰ ਲੈਕੇ
ਹੂੰ, ਮੇਨ ਪੁਆਇੰਟ ਕੀ ਯਕੀਨ ਆ, ਭਰੋਸਾ ਉਹਨਾਂ ਨੂੰ ਯਕੀਨ ਹੀ ਹੈ ਨਹੀਂ, ਉਹ ਕੋਈ ਉਹਨਾਂ ਨੂੰ ਚੁਗਲੀ ਕਰਦਾ ਹੋਵੇ ਕਹਿੰਦੇ ਉਹਨਾਂ ਨੂੰ ਭਰੋਸਾ ਹੈ ਨੀ, ਮਾਂ-ਬਾਪ 'ਤੇ।
ਹਾਂਜ
ਵੀ ਇਹ ਏਦਾਂ ਕਰ ਨੀ ਸਕਦੇ, ਕਿਉਂਕਿ ਭਰੋਸਾ ਇੱਕ ਦਿਨ 'ਚ ਨਹੀਂ ਬਣਦਾ, ਇਹ ਸਮੇਂ ਨਾਲ ਸ 'ਚ ਬੋਲਣ ਨਾਲ ਇੱਕ-ਦੂਜੇ ਦੀ ਇੱਜਤ ਕਰਨ ਨਾਲ, ਅਤੇ ਇੱਕ-ਦੂਜੇ ਦੇ ਸਾਥ ਦੇਣ ਨਾਲ ਬਣਦਾ, ਜਦੋਂ ਅਸੀਂ, ਹਾਂਜੀ ਜਦੋਂ ਅਸੀਂ ਕਿਸੇ ਤੇ ਭਰੋਸਾ ਕਰਦੇ ਆਂ, ਤਾਂ ਅਸੀ ਅਪਣੇ ਮਨ ਦੀਆਂ ਗੱਲਾਂ, ਬਿਨਾਂ ਡਰ ਤੋਂ ਸਾਂਝੀਆਂ
ਹਾਂਜੀ। ਹਾਂਜੀ, ਅੱਜ-ਕੱਲ ਕੀ ਕਰਦੇ ਆ ਲੋਕ ਵੈਸੇ ਜੇ ਆਪਾਂ ਕਿਸੇ ਕੋਲ ਕੋਈ ਗੱਲ ਵੀ ਕਰਦੇ ਆ, ਅੱਜ-ਕੱਲ ਆਪਾਂ ਨੂੰ ਡਰ ਲੱਗਦਾ ਵੀ, ਹਾਂ ਇਹ ਸਾਡੀ ਗੱਲ ਕਿਤੇ ਲੀਕ ਨਾ ਕਰਦੇ ਆਪਾਂ ਟਰੱਸਟ ਕਰਕੇ ਕੋਈ ਵੀ ਕਿਸੇ ਕੋਲ ਆਪਦੇ ਦਿਲ, ਦਿਲ ਦੀ ਗੱਲ ਕਰਦੇ ਹਣਾ।
ਸਹੀ ਗੱਲ ਆ, ਤੁਹਾਨੂੰ ਪਤਾ ਕਈ ਵੇਲੇ ਆਪਾਂ ਨਾ ਦਿਲ ਅ ਗੱਲ ਕਰਕੇ, ਸੰਤੁਸ਼ਟ ਹੋ ਜਾਂਦਾ ਵੀ ਕਈ ਵੇਲੇ ਹੁੰਦਾ ਨਾ ਵੀ ਦਿਲ ਚੋਂ ਮਨ‌ ਚੋਂ ਗੱਲ ਕੱਢ ਕੇ ਬਈ ਬੰਦਾ ਹੋ ਦਾ ਵੀ ਨਹੀਂ ਹੁਣ ਮੈਂ ਸੌਖਾ ਪਰ ਉਹਨੂੰ ਉਸ ਤੋਂ ਬਾਦ ਇਹ ਡਰ ਪੈਂ ਜਾਂਦਾ ਵੀ ਕਿਤੇ ਇਹ ਨਾ ਅੱਗੇ ਕਰ ਦਵੇ ਗੱਲ।
ਇਹ ਨਾ ਅੱਗੇ ਕਰਦੇ ਸਹੀ ਗੱਲ ਐ ਅੱਜ-ਕੱਲ ਵਿਸ਼ਵ ਵਾਸ ਬਣਾਉਣਾ ਬਹੁਤ ਔਖਾ ਮੇਨ ਗੱਲ ਏਹ ਆ ਵੀ ਵਿਸ਼ਵਾਸ ਬਣਾਉਣਾ ਬਹੁਤ ਔਖਾ ਆਪਾਂ ਨੂੰ।
ਓਹੀ ਗੱਲ ਆ।
ਹੂੰ।
ਜਿੱਦਾਂ ਰਿਸ਼ਤਿਆਂ ਦੇ ਵਿੱਚ ਭਰੋਸਾ ਹੋਣ ਨਾਲ ਗ਼ਲਤਫਹਿਮੀਆਂ ਘੱਟ ਹੁੰਦੀਆਂ ਹਨਾ।
ਹਾਂਜੀ, ਹਾਂਜੀ।
ਜੇ ਕਦੇ ਕੋਈ ਮੁਸ਼ਕਿਲ ਆ ਜਾਵੇ ਤਾਂ ਭਰੋਸ ਸਾ ਹੀ ਉਹ ਚੀਜ਼ ਆ ਜੋ ਰਿਸ਼ਤੇ ਟੁੱਟਣ ਤੋਂ ਬਚਾ ਦਿੰਦਾ ਹਨਾ।
ਹੂੰ, ਹੂੰ।
ਜੇ ਜੇ
ਮੇਨ ਗੱਲ ਵਿਸ਼ਵਾਸ ਦੀ ਐ ਵੀ ਆਪਾਂ ਨੂੰ ਇੱਕ-ਦੂਜੇ ਤੇ ਵਿਸ਼ਵਾਸ ਕਰਨਾ ਚਾਹੀਦਾ ਹਨਾ। ਕਿਸੇ ਦੀ ਕੋਈ ਵੀ ਪਰਸਨਲ ਲਾਈਫ ਆ, ਕੁਛ ਵੀ ਆ ਹਨਾ ਹੂੰ, ਉਹ ਤੇ ਆਪਾਂ ਯਕੀਨ ਕਰਾਂਗੇ ਤਾਂ ਫੇਰ ਹੀ ਆਪਣਾ ਰਿਸ਼ਤਾ ਅੱਗੇ ਤੱਕ ਟਿਕ ਸਕਦਾ ਜੇ ਆਪਾਂ ਅੱਜ-ਕੱਲ ਇਕ ਇੱਥੋਂ ਸੁਣ ਕੇ ਉੱਥੇ ਕਰਤੀ ਫੇਰ ਉਹ ਸਿਸਟਮ ਜਮਾਂ ਹੀ ਵਿਗੜ ਜਾਂਦਾ ਵਿਸ਼ਵਾਸ ਹੀ ਨਹੀਂ ਓ ਰਹਿੰਦਾ ਉ
ਹੂੰ, ਸਹੀ ਗੱਲ ਆ ਤੁਹਾਡੀ ਜਿੱਦਾ ਅੱਜ-ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਲੋਕ ਬਸ ਵਿਅਸਤ ਹੀ ਬਹੁਤ ਹੋ ਗਏ ਵੀ ਇਨਾਂ ਨੂੰ ਵੀ ਵੀ ਉਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਮੇਰੇ ਨਾ ਪਹਿਲਾ ਮਾਂ ਬਾਪ ਨੂੰ ਵੀ ਬਟ ਬਠਾ ਕੇ ਸਮਝਾਣਾ ਚਾਹੀਦਾ ਇਹ ਤੇਰਾ ਭੈਣ ਆ, ਇਹ ਤੇਰਾ ਭਰਾ ਏ ਆ। ਤੇਰੀ ਚਾਚੀ ਆ, ਤੇਰੀ ਕੀ‌ ਤੂੰ ਇਨਾਂ ਦੇ ਅੱਗੇ ਉੱਚੀ ਆਵਾਜ਼ ਚ ਗੱਲ
ਕੋਈ ਵੇਖਦਾ ਹੀ ਨੀ ਰਿਸ਼ਤੇ ਨੂੰ ਤਾਂ ਕੋਈ ਵੇਖਦਾ ਹੀ ਨੀ ਕਹਿ ਦੇਣਗੇ ਬਸ ਅਸੀਂ ਆਪਦੀਆਂ ਮਨ-ਮਰਜ਼ੀਆਂ ਕਰੀਏ ਸਾਨੂੰ ਕੋਈ ਰੋਕ-ਟੋਕ ਨਾ ਕਰੇ ਜੋ ਕਰਨਾ ਅਸੀਂ ਆਪਦੀ ਮਨ ਮਰਜੀ ਦੇ ਮਾਲ ਕ ਅਸੀਂ ਆਪ ਕਰਾਂਗੇ। ਅੱਜ-ਕਲ ਦੇ ਛੋਟੇ ਬੱਚੇ ਆਪਦੀ ਹਨਾ ਲਾਈਫ ਦੇ ਫੈਸਲੇ ਜ਼ਿੰਦਗੀ ਦੇ ਫੈਸਲੇ ਖੁਦ ਲੈਣਾ ਚਾਹੁੰਦੇ ਆ।
ਤੇ ਫੇਰ ਉੱਥੇ ਤੁਹਾਨੂੰ? ਪਤਾ ਹੀ ਰਿਸ਼ਤੇ ਕਿੱਥੇ ਟੇਕਦੇ ਆ ਫੇਰ ਲੜਾਈਆਂ ਝਗੜੇ ਸਟਾਰਟ ਹੋ ਜਾਂਦੇ ਆ ਘਰ ਦੇ ਵਿੱਚ ਕਲੇਸ਼ ਸਟਾਰਟ ਹੋ ਜਾਂਦਾ, ਹੂੰ।
ਪਹਿਲਾਂ ਨੀ ਸੀ ਦੀਦੀ ਏਦਾ ਦਾ ਸਮਾਂ ਕੋਈ ਚਾਚਾ, ਮਾਮਾ ਕੁਛ ਕਹਿ ਵੀ ਦਿੰਦਾ ਸੀ ਨਾ। ਤੇਰਾ ਚਾਚਾ ਐ ਕਹਿ ਤਾਂ ਘਰ
ਬੱਚਿਆਂ ਦੇ ਵਿੱਚ ਗੁੱਸਾ ਹੀ ਬਹੁਤ ਜ਼ਿਆਦਾ ਕੋਈ ਗੱਲ ਹੀ ਨੀ ਸਹਿਣ ਕਰ ਸਕਦਾ ਐ ਕਿਸੇ ਦੀ।
ਹੂੰ ਸਹੀ ਗੱਲ ਐ।
ਹੂੰ, ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜਿਵੇਂ ਮਰਜੀ ਕੋਈ ਕਿਸੇ ਨੂੰ ਕੁਛ ਆਖੀ ਜਾਂਦਾ ਬੋਲੀ ਜਾਂਦੇ ਕਿਸੇ ਨੇ ਕੁਛ ਨਈ ਕਹਿਣਾ ਹੁੰਦਾ ਸੀਗਾ। ਮਾਂ ਪਿਓ ਵੀ ਇੱਥੋਂ ਤੱਕ ਕੇ ਕਹਿ ਦਿੰਦਾ ਸੀ ਵੀ ਕੋਈ ਗੱਲ ਨਹੀਂ ਤੁਹਾਡੀ ਜਿੰਮੇਵਾਰੀ ਤੁਸੀਂ ਕੁਛ ਵੀ ਕਹਿ ਸਕਦੇ ਹੋ।
ਸਹੀ ਗੱਲ ਆ
ਹੂੰ, ਅੱਜ ਕੱਲ ਦੇ ਬੱਚੇ ਤਾਂ ਇਹ ਗੱਲਾਂ ਸਹਿਣ ਹੀ ਨੀ ਕਰਦੇ ਤਾਂ ਹੀ ਤਾਂ ਫੇਰ ਵਿਗਾੜ ਪੈਂਦਾ ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ
ਸਹੀ ਐ ਤੇ ਵਿਗਾੜ ਤਾਂ ਪੈਣਾ ਹੀ ਜਦੋਂ ਆਪਾਂ ਕਿਸੇ ਦੀ ਗੱਲ ਨਹੀਂ ਸਹਿਣੀ ਅਗਲੇ ਬੰਦੇ ਦੀ ਜੇ ਅਗਲੇ ਨੇ ਕਹਿਤਾ ਫੇਰ ਕੀ ਹੋਇਆ
ਹੂੰ, ਅੱਜ ਕੱਲ ਕਿਸੇ ਤੋਂ ਓਏ ਅਖਵਾ ਕੇ ਨੀ ਕੋਈ ਖੁਸ਼।
ਹਮ।
ਬਹੁਤ ਜ਼ਿਆਦਾ, ਪ੍ਰੋਬਲਮਾਂ ਕਰੀਏਟ ਹੋ ਰਹੀਆਂ ਅੱਜ।
ਵੈਸੇ ਸੱਚਾ ਰਿਸ਼ਤਾ ਉਹੀ ਹੁੰਦਾ, ਜਿੱਥੇ ਸੱਚ ਬੋਲਣਾ, ਇੱਕ ਦੂਜੇ ਦੀ ਗੱਲ ਸੁਣਨਾ। ਇੱਜਤ ਕਰਨਾ, ਸਮੇਂ ਤੇ ਸਾਥ ਦੇਣਾ ਤੇ ਗ਼ਲਤ ਫਹਿਮੀਆਂ ਨੂੰ ਗੱਲਬਾਤ ਕਰਨਾ, ਨਾਲ ਦੂਰ ਕਰਨਾ, ਇਹ ਨੀ ਆ ਕੇ
ਦਾ ਸਾਥ ਹੀ ਛੱਡ ਦਿੰਦੇ ਹੈਗੇ, ਜੇ ਕਿਸੇ ਤੇ ਮੁਸੀਬਤ ਤਾਂ ਕਿਸੇ ਨੂੰ ਲੋੜ ਆ ਉਦੋਂ ਤਾਂ ਕੋਈ ਖੜਦਾ ਨੀ, ਜੇ ਕਿਸੇ ਨੇ ਕਹਿ ਤਾ ਵੀ ਹਾਂ, ਜਦੇ ਵਿਆਹ ਜਦੇ ਪਾਰਟੀ ਟੀ ਉਦੋਂ ਵੇਖ ਲ, ਤੁਹਾਨੂੰ ਪਤਾ ਹੀ ਹੈ ਰੁਸ ਜਾਂਦੇ ਆ, ਕੋਈ ਲੜ ਪੈਂਦੇ ਆ ਹਾਂ ਤੁਸੀਂ ਸਾਨੂੰ ਬੁਲਾਇਆ ਨੀ, ਜਦੋਂ ਅਗਲੇ ਨੂੰ ਜ਼ਰੂਰਤ ਹੁੰਦੀ ਉਦੋਂ ਕੋਈ ਜਾਂਦਾ ਨੀਂ।
ਸਹੀ ਗੱਲ ਏ ਤੁਹਾਡੀ।
ਉਦੋਂ ਸਾਰੇ ਟਾਲਦੇ, ਆ ਵੀ ਸਾਨੂੰ ਕੁਛ ਦੇਣਾ ਨਾ ਪਵੇ ਅੱਗੇ।
ਫਿਰ, ਉਹੀ ਗੱਲਾਂ ਆ ਨਾ ਫੇਰ ਤੇ ਬੰਦਾ ਕਰ ਵੀ ਨਹੀਂ ਕੁਛ ਸਕਦਾ, ਤੇ ਬੰਦਾ ਸਮਝਾ ਸਕਦਾ ਸਮਝ ਵੀ ਨੀ, ਇੱਕ ਵਾਰੀ ਜੇ ਬੱਚੇ ਨੂੰ ਆਪਾਂ ਸ਼ਹਿ ਦੇ ਦੀਈਏ, ਉਹ ਫਿਰ ਸਮਝਦਾ ਨੀ ਹੈ ਉਹ ਅੱਗੇਓ ਕਹਿੰਦੇ ਵੀ ਮਾਂ ਬਾਪ ਵੀ ਗਲਤ ਆ, ਇਹ ਵੀ ਹੁਣ ਉਹਨਾਂ ਦੀ ਸਾਈਡ ਲੈਂਦੇ, ਇਹ ਵੀ ਨੀ ਹੁਣ ਸਾਡੀ ਸਾਈਡ ਲੈਂਦੇ।
ਹਾਂਜੀ, ਜੇ ਜਨਮ ਤੋਂ ਹੀ ਆਪਾਂ, ਛੋਟੇ ਹੁੰਦੇ ਹੀ ਬੱਚੇ ਨੂੰ ਸਿਖਾਈਏ ਵੀ- ਆਹ ਤੁਹਾਡਾ ਇਹ ਰਿਸ਼ਤਾ ਹੈ, ਨਾ ਆਪਾਂ ਰਿਸ਼ਤਿਆਂ ਨੂੰ ਕਿੱਦਾਂ ਕਾਇਮ ਰੱਖਣਾ, ਕਿੱਦਾਂ ਆਪਾਂ ਰਲ ਮਿਲ ਰਹਿਣਾ। ਆਪਦੇ ਪਰਿਵਾਰ ਦੇ ਵਿੱਚ ਆਪਾਂ ਕਿੱਦਾਂ ਬੈਠਣਾ, ਜੇ ਸਟਾਰਟਿੰਗ ਤੋਂ ਹੀ ਆਪਾਂ ਬੱਚੇ ਨੂੰ ਸਿਖਾਵਾਂਗੇ ਤੇ, ਅੱਗੇ ਜਾ ਕੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਸ਼ਾਇਦ, ਉਹਨੂੰ ਕੋਈ ਪ੍ਰੋਬਲਮ ਨਾ ਪਵੇ, ਹਨਾ। ਨਹੀਂ ਤਾਂ ਮੈਨੂੰ ਲੱਗਦਾ ਸ਼ਾਇਦ, ਆਉਣ ਵਾਲੇ ਨੂੰ ਤਾਂ ਪਤਾ ਹੀ ਨਹੀ ਰਹਿਣਾ, ਕੌਣ ਸਾਡਾ ਕੀ ਆ, ਕੌਣ ਨਹੀਂ, ਸਿਰਫ ਹੁਣ, ਉਹਨਾਂ ਦੇ ਮਾਂ ਪਿਓ ਦਾ ਹੀ ਪਤਾ ਹੋਊਗਾ।
ਹਮ ਹੁਣ ਦੇਖੋ, ਆਪਾਂ ਰੋਜ਼ ਹੀ ਚੀਜ਼ਾਂ ਨੂੰ ਸੋਚ ਕੇ ਕਲਪਦੇ ਆ। ਫੇ ਵੀ ਸਾਡੇ 'ਚ, ਲਗਾਵ ਹੈਗਾ ਕਿਸੇ ਨਾ ਕਿਤੇ।
ਹਾਂਜੀ ਹਾਂਜੀ, ਰੋਸ ਬਹੁਤ ਵਧੇ ਪਏ ਆ, ਮਾੜੀ-ਮਾੜੀ ਗੱਲ ਤੇ ਲੜਾਈ ਝਗੜੇ ਹਨਾ। ਅੱਜ ਕਲ ਦਾ ਸਟੇਟਸਾ, ਸਾਨੂੰ ਵੇਖ-ਵੇਖ ਕੇ ਲੋਕੀ ਅੱਜ ਕਲ ਦੇ, ਵਟਸਅਪ ਤੇ ਜਦੋਂ ਸਟੇਟਸ ਲਾ ਦਿੱਤੀ, ਇਹੀ ਸੋਚਣ ਲੱਗਦੇ, ਕਿ ਸਾਡੇ ਤੇ ਤਾਂ ਨ ਨਹੀਂ ਲਾਤਾ ਕਿਸੇ ਨੇ। ਇਸ, ਇਹ ਨਾ ਚੀਜ਼ਾਂ ਕਰਕੇ ਲੜਾਈ ਝਗੜੇ ਵੈਸੇ ਨੀ ਲੜਦੇ ਅੱਜ ਕੱਲ ਦੇ ਲੋਕ, ਸਟੇਟਸਾਂ ਦੀ ਲੜਦੇ ਅੱਜ ਕੱਲ੍ਹ ਦੇ ਲੋਕ, ਸੋਸ਼ਲ ਮੀਡੀਆ ਦਾ ਕਰਕੇ।
ਹਮ, ਸਾੜੀ ਜਾਂਦੇ ਇੱਕ ਦੂਜੇ ਨੂੰ।
ਹਾਂਜੀ, ਰਿਸ਼ਤੇਦਾਰਾਂ ਦੇ ਆਪਾਂ ਦੇਖਦੇ ਹ, ਜਾਂ ਆਮ ਹੀ ਦੇਖਦੇ ਰਿਸ਼ਤੇਦਾਰ ਰਿਸ਼ਤੇਦਾਰਾਂ ਦੇ ਕਿੰਨੇ ਲੋਕਾਂ ਨੇ ਵੀਡੀਓ ਬਣਾਈਆਂ, ਕਿੰਨੇ ਸਟੇਟਸ ਲੋਂਦੇ ਆ ਲੋਕ, ਪਰ ਓ ਰਿਸ਼ਤੇ ਕਿੱਥੋਂ ਰੈ ਜਾਂਦੇ ਆ ਨਾ, ਐਦਾਂ ਦੇ ਜਦੋਂ ਆਪਾਂ ਕਿਸੇ ਨੂੰ, ਐ ਤਾਂਨੇ ਮੇਣੇ ਜੇ ਦੇਈ ਚੱਲੀਏ।
ਹੂੰ, ਇੱਕ ਵਾਰ ਪਤਾ ਕੀ, ਇੱਕ ਵਾਰ ਨਾ ਜੇੜੀ ਸੋਲਫ ਕੀ ਤੀ ਹੋਈ ਗੱਲ, ਓ ਜੈਰ ਬਨ ਜਾਂਦਾ, ਫਿਰ ਓ ਨਿਕਲਦਾ ਈ ਰੈਂਦਾ, ਨਿਕ ਲਦਾ ਈ ਰੈਂਦਾ ਹੌਲੀ-ਹੌਲੀ, ਕਿਤੇ ਨਾ ਕਿਤੇ ਤੇ ਨਿਕਲਦਾ।
ਫੇਰ ਐਂ ਨੀ ਹੁੰਦਾ ਵੀ ਅਸੀਂ ਬੈਠ ਕੇ, ਹਨਾ ਪਰਿਵਾਰ ਦੇ ਵਿੱਚ ਕਿਸ ਤੇ ਵੱਡੇ ਨਾਲ ਗੱਲਬਾਤ ਕਰੀਏ ਨਾ, ਕਿਸੇ ਦੀ ਸਲਾ
ਹੁਣ ਏਦਾਂ ਐ ਨਾ, ਮੈਨੂੰ ਕੁਸ ਤੇ ਗੁੱਸਾ ਆ ਜਾਵੇ ਨਾ, ਮੈਂ ਫੋਰਨ ਜਾ ਕੇ ਅਗਲੇ ਤੋਂ ਪੁੱਛ ਲੈਂਦੀ ਵੀ, ਤੂੰ ਮੈਨੂੰ ਏਨੀ ਗੱਲ ਕਿੱਦਾਂ ਕਈ, ਹਨਾ। ਦੀ ਆ ਮੈਨੂੰ ਵੀ ਤੂੰ ਬਈ ਮੇਰੇ ਮੂੰਹ ਤੇ ਕੈਂਦਾ, ਓਦੇ ਮੂੰਹ ਤੇ ਕਿਉਂ ਕਈ ਤੂੰ, ਉਨਾਂ ਮੇਰੀ ਗੱਲ ਕਿਉਂ ਕੀਤੀ। ਤੇ ਮੈਂ ਤੇਰੇ ਮੌਰੇ ਨੀ, ਮੈਂ ਤੇਰੇ ਮੋਰੇ ਰੈਂਦਾ, ਤੂੰ ਮੇਰਾ ਦੋਸ ਤੂੰ ਮੇਰੇ ਨਾਲ ਗੱਲ ਕਰਨਾ ਹਨਾ, ਫੇਰ ਉਸ ਤੋਂ ਬਾਦ ਓ ਅਗਲਾ ਬੰਦਾ, ਪਤਾ ਕੀ ਕੈਂਦਾ ਤੈਨੂੰ ਕੀ ਮੇਰੀ ਜ਼ਿੰਦਗੀ, ਮੈਂ ਜਿੰਨਾ ਮਰਜ਼ੀ ਕਰਾਂ, ਫੇਰ ਉੱਥੇ ਦੋਸਤੀ ਖ਼ਤਮ ਹੋ ਜਾਂਦੀ ਏ।
ਓਥੇ ਖਤਮ ਹੋ ਜਾਂਦੀ ਐ।
ਹੂੰ ਤੇ ਜਦੋਂ ਪਤਾਂ ਲੱਗ ਜੇ ਨਾ ਪੇ ਤੇ ਪਿੱਛੇ ਛੁਰਾ ਮਾਰਦਾ ਏ ਬੰਦਾਂ, ਫੇਰ-ਫੇਰ ਮਨ ਨੀ ਕਰਦਾ ਓ ਮੇਰੇ ਤੇ ਇੱਕ ਬੰਦੇ ਨੂੰ ਮੈਂ ਛੱਡ ਦਵਾਂ ਮੇਰਾ ਮੁੜ ਕੇ ਸੱਚੀ ਬੁਲਾਣ ਨੂੰ ਦਿਲ ਨੀ ਕਰਦਾ। ਏ ਹਰ ਕਿਸੇ ਨਾ ਈ ਆ, ਪਰ ਕਈ ਵਾਲ਼ੇ ਨਾ ਬੰਦਾਂ ਮਜ ਮਜ਼ਬੂਰੀ ਨੂੰ ਬੁਲਾਣਾ ਹੀ
ਬੁਲਾਣਾ ਈ ਪੈਂਦਾਂ, ਸਈ ਗੱਲ਼ ਆ।
ਕਈ ਵੇਲੇ ਕੈਂਦੇ ਨਾ ਗਦੇ ਨੂੰ ਪਿਓ ਬਣਾਣਾ ਪੈਂਦਾ। ਓਈ ਹਿਸਾਬ ਦੁਨੀਆਂ ਦਾ ਆ। ਹੂੰ, ਬੰਦਾਂ ਕਰ ਕੁੱਛ ਨੀਂ ਸਕਦਾਂ ਮਜਬੂਰ ਈ ਹੋਇਆਂ ਪਿਆ ਆ। ਬਸ ਮਜਬੂਰੀਆਂ ਚ ਕੱਟੀ ਜਾਂਦਾ ਜ਼ਿੰਦਗੀ, ਆਪਾਂ ਜੀਣ ਆਏਂ ਸੀ ਆਪਾਂ
ਪਰ ਜਿਵੇਂ-ਜਿਵੇਂ ਪਹਿਲਾਂ ਵਾਲਾਂ ਸਿਸਟਮ ਸੀਂ, ਵਧੀਆਂ ਪਰਿਵਾਰ ਸੀ ਵਧੀਆਂ ਖਾਣ ਪੀਣ ਸੀ, ਵਧੀਆਂ ਫੈਮਲੀ ਦੇ ਵਿੱਚ ਲੋਕ ਇਕੱਠੇ ਰੈਂਦੇ ਸੀਂ ਤੇ ਕਿੰਨੀਂ ਖੁਸ਼ੀ
ਕਰਕੇ ਬਹੁ ਵਧੀਆਂ ਲੱਗਾ।
ਹਾਂਜੀ, ਓਕੇ ਜੀ ਸਾਸ਼ੀ ਸ਼੍ਰੀ ਕਾਲ।